ਹੈਲੋ।
ਹੈਲੋ।
ਹੂੰ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕੀ ਕਰ।
ਸਤਿ ਸ੍ਰੀ ਅਕਾਲ।
ਕੀ ਕਰ।
ਹੈਲੋ।
ਹਾਂਜੀ।
ਹਾਂਜੀ।
ਹੈਲੋ।
ਹੈਲੋ।
ਹੈਲੋ, ਹਾਂਜੀ।
ਹਾਂਜੀ, ਕੀ ਕਰ ਰਹੇ ਸੀ?
ਬਸ ਬੈਠੇ ਸੀ, ਰੋਟੀ ਖਾਣ ਲੱਗੇ ਸੀ ਹੁਣ।
ਅੱਛਾ, ਮੈਂ
ਹੈਲੋ।
ਹਾਂਜੀ, ਹੈਲੋ।
ਹਾਂਜੀ ਹੈਲੋ, ਹਾਂਜੀ।
ਸਾਡੇ ਕੋਲ ਨਾ, ਗੁਰ
ਸਾਡੇ ਕੋਲ ਨਾ, ਗੁਰਦੁਆਰਾ ਹੈਗਾ, ਸਾਡੇ ਘਰ ਕੋਲ ਹਾਂਜੀ।
ਤੇ
ਤੇ
ਹੈਲੋ।
ਹੈਲੋ, ਹੈਲੋ।
ਹਾਂਜੀ, ਹੈਲੋ, ਹਾਂਜੀ ਬੋਲੋ, ਹਾਂਜੀ।
ਤੇ ਗੁਰਦੁਆਰੇ
ਤੇ ਗੁਰਦੁਆਰੇ।
ਹਾਂਜੀ, ਤੇ
ਆ ਜਾਣਾ, ਗੁਰਦੁਆਰੇ ਸ
ਆ ਜਾਣਾ, ਗੁਰਦੁਆਰੇ ਸੰਗਤ ਹੈ ਬੜੀ। ਹਾਂਜੀ, ਕੋਈ ਨੀ।
ਹਾਂਜੀ।
ਕਰੀ ਪਾਠ।
ਹੈਲੋ।
ਹੂੰ। ਘਰ ਏ ਸਾਡੇ।
ਘਰ ਏ ਸਾਡੇ, ਬਾਰਾਂ ਵਜ਼ੇ ਕੀਰਤਨ।
ਪੰਜ ਪਾਠ
ਪਾਠ, ਹਾਂਜੀ।
ਦੋ ਪਾਠ ਚੌਪਈ
ਦੋ ਪਾਠ ਚੌਪਈ, ਅੱਛਾ।
ਫਿਰ ਅਸੀਂ
ਹਮ
ਹੈਲੋ।
ਹਾਂਜੀ, ਹੈਲੋ
ਹਾਂਜੀ ਹਾਂਜੀ ਹਾਂਜੀ ਬੋਲੋ ਸੁਖਮਨੀ ਹਾਂਜੀ ਸੁਖਮਨੀ ਸਾਹਿਬ ਦਾ
ਹਾਂ
ਸੰਗਤ
ਸੰਗਤ ਦਾ ਅੱਛਾ
ਵੀ ਬੜਾ
ਹੂੰ ਬੜੇ ਵਧੀਆ ਵੀ ਸ਼ਬਦ ਬੋਲਦੀ ਅੱਛਾ ਚਲੋ ਵਧੀਆ ਹੋਰ ਕੀ ਰਹਿ ਅੱਛਾ ਬੜਾ ਚੁਪੈਰਾ ਸਾਹਿਬ ਤੇ ਹਾਂਜੀ ਅੱਛਾ ਚਲੋ ਵਧੀਆ ਗੱਲ ਹੈਗੀ ਏ
ਹੈਲੋ
ਹੈਲੋ
ਹਾਂਜੀ
ਆ
ਹੈਲੋ
ਹੈਲੋ
ਹੈਲੋ ਹਾਂਜੀ ਹੈਲੋ ਬੋਲੋ
ਹਾਂਜੀ
ਹਾਂਜੀ ਅੱਛਾ ਹਾਂਜੀ ਕੋਈ ਨੀ ਕੋਈ ਨੀ ਜ਼ਰੂਰ
ਕੀ ਕਰ ਰਹੇ ਸੀ
ਬਸ ਬੱਚੇ ਤੰਗ ਕਰ ਰਹੇ ਸੀ ਕਹਿੰਦੇ ਉਹ ਭੁੱਖ ਲੱਗੀ ਰੋਟੀ ਪਾ ਕੇ ਦੇਣ ਲੱਗੇ ਸੀ
ਅੱਛਾ
ਹੋਰ ਉਹ ਆਏ ਨਾ ਬਜ਼ਾਰੋਂ ਆਏ ਸੀ ਹੁਣ ਆਪ ਲੇਟ ਆਉਂਦੇ ਨਾ ਕੰਮ ਤੋਂ ਬਸ ਲੇਟ ਹੋ ਜਾਂਦੇ ਨੇ ਆਦੇ ਅੱਠ ਵੱਜ ਜਾਂਦੇ ਨੇ ਇਹਨਾਂ ਨੂੰ ਹੂੰ ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਹਾਂ ਇਕ ਵੀਡੀਓ ਪੱਖੇ ਥੱਲੇ ਬੜੀ ਕਾਮ ਕਰ ਬਸ ਇਹਨਾਂ ਦਾ। ਕੰਮ ਦੂਸਰਾ ਹੈਗਾ ਨਾ। ਤਪਾਈ ਦਾ ਕੰਮ ਹੈਗਾ ਉਹ ਗਰਮੀ ਚ ਬੜਾ ਔਖਾ ਕਰਦੇ ਹੈਗੇ ਹਮ, ਹਾਂਜੀ ਬੜੀ ਗਰਮੀ ਗਰਮਸ਼ ਗਰਮੀ ਚ ਦਿੱਕਤ ਜਿਆਦਾ ਹਉਂਦੀ ਹੈ ਸਰਦੀ। ਖੈਰ ਸਹੀ ਏ ਗਰਮੀ ਚ ਬਹੁਤ ਜਿਆਦਾ ਘਬਰਾਹਟ ਹੋ ਜਾਂਦੀ ਏ ਕਿਸ ਟਾਈਮ ਇਹਨਾਂ ਨੂੰ ਕਾਫੀ ਫਿਰ ਡੇਲੀ ਅਸੀਂ ਇਹਨਾਂ ਨੂੰ ਲੱਸੀ ਦਾ ਗਿਲਾਸ ਹੋਰ। ਨਿੰਬੂ ਪਾਣੀ ਬਣਾ ਕੇ ਰੱਖੀ ਦਾ ਆਉਂਦੀਆਂ। ਦਈ ਦਾ ਹੁੰਦਾ।
ਹਮ
ਹੁਣ ਬਹੁਤ ਕਿਹਾ ਸੀਗਾ ਇਹਨਾਂ ਨੂੰ ਬਈ ਕੰਮ ਚੇਂਜ ਕਰਲੋ ਜਿਵੇਂ ਗਰਮੀਆਂ ਚ ਚੇਂਜ ਕਰਤਾ ਕੰਮ ਆਹੋ ਹੋਰ ਕੀ ਸਰਦੀਆਂ ਚ ਕਰ ਲਿਆ ਕਹਿੰਦੀ ਹੁੰਦਾ ਨੀ ਨਾ ਦੂਸਰਾ ਕੰਮ ਇਹਨਾਂ ਕੋਲ ਫਿਰ ਇਸ ਕਰਕੇ ਇਹਨਾਂ ਨੂੰ ਕਰਨਾ ਪਿਆ ਆਦਤ, ਤੇ ਨਾ ਆਦਤ ਨੀ ਹੈ ਦੂਸਰੇ, ਕੰਮ ਕਰਨ ਦੀ ਮੁਸ਼ਕਿਲ ਕੰਮ ਕਰ, ਹਾਂ ਹਾਂਜੀ ਹੁਣ ਕਈ ਫੈਕਟਰੀਆਂ ਚ ਤਾਂ ਰਾਤ ਨੂੰ ਹੀ ਕਰਦੇ ਨਾ। ਹਾਂਜੀ ਹਾਂਜੀ ਬਸ ਇਹ ਕੰਮ ਐਸਾ ਹੈ ਨਾ ਕਿ ਇਹਨਾਂ ਦਾ ਟਾਈਮਿੰਗ ਨਹੀਂ ਹੈਗੀ ਬਈ ਲਾਈਟ ਹੋਏਗੀ ਤੇ ਕੰਮ ਕਰਨਾ ਨਾ ਫਿਰ ਲਾਈਟ ਚਲੀ ਜੇ ਤੇ ਦਿੱਕਤ ਹੋ ਜਾਂਦੀ ਹੈ ਇਹਨਾਂ ਨੂੰ ਹਾਂਜੀ ਹਾਂਜੀ ਸਾਡੇ ਘਰ ਤੋਂ ਦੂਰ ਹੀ ਹਜੇ ਇਨੀ ਅਸੀਂ ਪਹਿਲੇ ਜਿਥੇ ਰਹਿੰਦੇ ਸੀ ਉਓਧਰ ਹਾਂਜੀ ਉਹ ਵਾਲੀ ਸਾਈਡ ਹੈਗੀ ਆ ਹੁਣ ਅਸੀਂ ਹੈਲੋ
ਹਾਂਜੀ ਬ
ਹਾਂ ਹ ਸਾਲੀ ਹੈ ਨਾ ਮਕਾਨ ਅਸੀਂ ਉਹਲੀ ਸਾਈਡ ਥੋੜ੍ਹਾ ਦੂਰ ਪੈ ਜਾਂਦਾ ਇਸ ਕਰਕੇ ਨਾ ਕਾਰਖਾਨਾ ਦੂਰ ਚਲਾ ਗਿਆ
ਅੱਛਾ
ਘਰ ਦੇ ਪਹਿਲੇ ਨੇੜੇ ਸੀਗਾ ਨਾ ਫੇਿਰ ਹਾਂ ਹੋਣ ਦੂਰ ਪੈ ਜਾਂਦਾ ਫੇਿਰ ਆਣਾ ਜਾਣਾ ਤੋਪੀ ਚ ਬੜੀ ਦਿੱਕਤ ਆਉਂਦੀ
ਬਾਈ
ਹਾਂਜੀ ਬਸ ਬਾਈਕ ਤੇ ਹੀ ਜਾਂਦੇ ਨੇ ਫਿਰ ਬਾਈਕ ਤੇ ਹੀ ਆਦੇ ਨੇ ਹਾਂਜੀ ਹੋਰ ਸੁਣਾਓ
ਸੀੇ ਗਏ
ਅੱਛਾ ਕਿ
ਸ ਸ ਪਿਆਅਜ ਮੰ ਨ ਕਰਦਾ ਆਪ ਜੂਸ ਅਜ ਅਲੱਗ ਪੀਂਦੇ ਹ ਗਰਮੀ ਬੜੀ ਲੱਗ
ਹਮ ਵਧੀਆ ਹੋ ਗਿਆ ਥੋੜੀ ਦੇਰ ਅੱਛਾ ਹਾਂਜੀ ਸ਼ੋਪਿੰਗ ਵਗੈਰਾ ਵੀ ਕੀਤੀ ਹੋਣੀ ਹੈ ਫੇਿਰ ਤੇ
ਰੈ ਰਾ ਤੇ
ਰੈ ਰਾ ਦੇ ਅੱਛਾ ਫੇਰ।
ਬਸ ਠੀਕ
ਕਿਰਤ। ਅੱਛ ਅਛ ਬਸ ਅਸੀ ਰਾਹ ਦੇਖ ਰਹੇ ਹੈ ਹਾਂ ਗਰਮੀ ਬਹੁਤ ਆਉਂਦੀ ਨਾ ਗਰਮੀ ਬੜੀ ਹੈਗੀ ਹੈ।
ਸਾਰਾ ਕੇ।
ਹਮ ਏਸੀ ਤੋਂ ਤੇ ਮਨ ਹੀ ਨੀ ਕਰਦਾ ਉੱਠਣ ਤੇ ਏਸੀ ਥੱਲੇ ਜੀਅ ਕਰ ਬੈਠੇ। ਬੈਠੇ ਰਹੀਏ ਬਾਹਰ ਜਾਓ ਫਿਰ ਗਰਮ ਸਰਦ ਹੋ ਜਾਂਦੀ ਹੈ। ਜਿਆਦਾ ਏਸੀ ਵੀ ਖ਼ਰਾਬ ਕਰਦਾ ਹੈਗਾ। ਚਲਾ ਲਿਆ ਹਾ ਜਾਦਾ ਨੀ ਬਈ ਹਾ ਨੋਰਮਲ ਸਹੀ ਹੈ ਹਮ। ਅੱਛਾ। ਨਈ-ਨਈ ਇੰਨੀ ਚਾ ਨਾ ਪਿਆ ਕਰੋ ਇੰਨੀ ਚਾ ਤੇ ਬੜੀ ਖ਼ਰਾਬ ਕਰਦੀ ਹੈ ਗੈਸ ਬਣਦੀ ਹੈ ਬਹੁਤ ਕਹਿੰਦੇ ਹਾਂਜੀ ਖਾਲੀ ਪੇਟ ਵੀ ਚਾਹ ਨੀ ਪੀਵੀ ਦੀ ਕੋਈ ਨਾ ਕੋਈ ਜਿਵੇਂ ਚੀਜ਼ ਲੱਲੀ ਹਮ। ਨਈ-ਨਈ ਖਰਾਬ ਕਰਦੀ ਹੈ ਚਾਹ ਜਿਆਦਾ। ਹੋਰ ਕਈਦੇ ਬੱਚੇ ਨੂੰ ਵੀ ਦੇ ਦਿੰਦੇ ਨੇ ਬੱਚਿਆਂ ਨੂੰ ਵੀ ਨੀ ਦੇਣੀ ਚਾਹੀਦੀ। ਹਮ।
ਬਸ ਅਗਰ ਆਪ
ਹਾਂਜੀ।
ਘੰਟੇ ਦਿਨ
ਅੱਛਾ ਨਹੀਂ-ਨਹੀਂ। ਹ।
ਹਾਂ ਉਹ ਜਿਆਦਾ ਬਣ ਜਾਂਦੀ ਹੈ। ਉਹ ਆਦਤ ਹੋ ਗਈ ਨਾ ਜਿਵੇਂ ਕੱਪ ਮੇਚ ਕਿਨੀ ਨਾ ਬਣਾ ਸਕਦੇ ਵੇ ਫਾਲਤੂ ਬਣ ਹੀ ਜਾਂਦੀ ਹੈ।
ਬੱਸ ਥੋੜ੍ਹਾ ਮਿੱਠਾ
ਹਾਂ ਮਿੱਠਾ ਤੇ ਵੈਸੇ ਵੀ ਘੱਟ ਟੀ ਚਾਹੀਦਾ ਹੈਗਾ ਹਮ। ਸ਼ਰਬਤ ਚ ਮਿੱਠਾ ਤੇਜ਼ ਚੱਲਦਾ ਵੈਸੇ ਹਾਂ ਉਹ ਤੇ ਹੈ ਘੱਟ ਪੀਂਦੇ ਨੇ। ਹਾਂ ਕਈ ਨੋਰਮਲ ਪੀਂਦੇ ਨੇ ਕਈ ਜਾਦਾ। ਤੇਜ ਪੀਂਦੇ ਨੇ ਕਈ ਤੇ ਕਹਿੰਦੇ ਨੇ ਚਾਹ ਲੱਗੀ ਨੀ ਪੀਤੀ ਨਹੀਂ ਪੀਤੀ। ਫਿੱਕਾ ਮਿੱਠਾ ਹੋਵੇ ਨਾ, ਹਾਂਜੀ। ਚਲੋ ਹਾਂ ਠੀਕ ਹੈ ਠੀਕ।